ਹਾਂਜੀ ਭੇਜਨਾ, ਸਤਿ ਸ੍ਰੀ ਅਕਾਲ ਭੈਣ ਜੀ।
ਹੈਲੋ
ਹੈਲੋ
ਸਤਿ ਸ੍ਰੀ ਅਕਾਲ ਵਾਏਗੀ ਪਨੀਰ ਦਾ ਬੀਂ।
ਹੈਲੋ ਹਾਂਜੀ ਹਾਂਜੀ। ਹਾਂਜੀ, ਸਿੱਖਦੇ ਔ ਤੁਸੀ। ਕੁਛ ਨੀ ਆਪਾਂ ਹੀ ਕਰਨਾ ਵਾ, ਬੈਠੇ ਦੇ ਆ ਵੀ, ਆਰਾਮ ਨਾਲ।
ਹੈਲੋ
ਅੱਛਾ
ਭੀ
ਆਰਾਮ ਨਾਲ, ਏਥੇ ਹੀ ਹੋਏਗਾ। ਹਾਂਜੀ ਹੋਰ ਬਸ ਵਧੀਆ, ਹੋਰ ਤੁਸੀਂ ਸੁਣਾਓ, ਘਰ ਬਾਰ ਠੀਕ ਸਬ।
ਹੂੰ। ਬੈਠੇ ਹੁਏ ਹੋ?
ਹ
ਮੋਦੀ।
ਹਾਂਜੀ। ਇਹ, ਅੱਜ ਗਏ ਸੀ। ਗੁਰਦੁਆਰੇ। ਸਵੇਰੇ ਵੀ ਗਏ ਸੀ। ਹੁਣੇ ਇਹ ਵੀ, ਬਸ ਗੁਰਦੁਆਰੇ ਵੀ ਆਏ ਆ।
ਹੋਰ?